ਹੈਲੋ।
ਹੈਲੋ।
ਸਸ਼੍ਰੀ ਕਾਲ ਦੀ। ਹੈਲੋ।
ਹੈਲੋ।
ਹਾਂਜੀ, ਕਿਮੇਂ ਓ ਜੀ?
ਮੈਮ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਠੀਕ
ਦੱਸੋ?
ਅਸੀਂ ਵਧੀਆ ਜੀ।
ਤੁਸੀ ਦੱਸੋ?
ਵਧੀਆ ਜੀ ਵਧੀਆ, ਹਾਂਜੀ ਫ੍ਰੀ ਸੀਗੇ ਜੀ।
ਅਛੇ
ਡ ਕਣੀ, ਨੈਟਵਰਕ ਦੀ ਬਹੁਤ ਈ ਇਸ਼ੂ ਹੈਗਾ ਮੈਮ।
ਕਿ ਚਲੋ ਕਿਉਂ ਕਈ ਵਾਰ
ਅੱਛਾ ਜੀ।
ਡਿਸਕਨੈਕਟ ਪਤਾ ਕਿਉਂ ਹੋ ਜਾਂਦਾ ਕਈ ਵਾਰ, ਖੁਦ ਤੋਂ ਈ ਹੋ ਜਾਂਦਾ ਪਤਾ ਨੀ ਲੱ
ਹਾਂਜੀ-ਹਾਂ, ਉਹ ਨੈਟਵਰਕ ਦੀ ਦਿੱਕਤ ਹੈਗੀ।
ਹੁਣ ਦੇਖੋ
ਅੱਛਾ, ਹਾਂਜੀ ਮੈਮ ਹੁਣ ਤਾਂ ਸਹੀ ਹੈਗਾ ਈ।
ਅੱਛਾ-ਅੱਛਾ, ਚਲੋ ਸਹੀ ਆ ਰਹੀ ਆ ਨਾ ਤੁਹਾਨੂੰ ਅਵਾਜ਼? ਕੁਛ ਤੁਹਾਨੂੰ ਦੱਸਿਆ ਵੀ ਜੁਆਇੰਟ ਫੈਮਲੀ ਕਰਕੇ ਇਸ ਟਾਈਮ ਵੈਸੇ ਜਿਵੇਂ ਹੁਣ ਪਹਿਲਾਂ ਬੱਚੇ ਬੈਠੇ ਸੀਗੇ, ਹੁਣ ਮੈਂ ਚਲੋ ਕਮਰਾ ਦੇਖ ਰਹੀ ਸੀ, ਹੁਣ ਸਾਰੇ ਕਮਰਿਆਂ'ਚ ਕੋਈ ਨਾ ਕੋਈ ਬੈਠਾ ਮੈਂ ਇਸ ਕਰਕੇ ਬਾਹਰ ਗੱਲ ਕਰ ਰਹੀ ਸੀ ਖੜਕੇ।
ਅੱਛਾ ਜੀ, ਅੱਛਾ।
ਹਾਂਜੀ।
ਹਾਂਜੀ, ਫਿਰ ਐਵੇਂ ਹੁੰਦਾ ਹੈਗਾ ਵੀ ਬਹੁਤ ਔਖਾ ਹੋ ਜਾਂਦੈ। ਹਾਂਜੀ-ਹਾਂ, ਕਿਉਂਕਿ ਜੁਆੰਇਟ ਫੈਮਲੀ ਨਾਲ ਤਾ ਹੋਰ ਵੀ ਬਹੁਤ ਔਖਾ ਹੋ ਜਾਂਦਾ।
ਹਾਂਜੀ-ਹਾਂਜੀ, ਅੱਜ-ਕੱਲ ਤੁਹਾਨੂੰ ਪਤਾ ਈ ਆ ਦੇਖੋ।
ਹਾਂਜੀ, ਦੂਸਰਾ ਫਿਰ ਹੁਣ ਬੱਚੇ ਛੁੱਟੀਆਂ'ਚ ਆਉਂਦੇ ਨਹੀਂ।
ਹਾਂ, ਹੁਣ ਉਹ ਵੀ ਸਾਰੇ ਦੇਖੋ ਬੱਚੇ ਖੇਤ ਗਏ ਹੋਏ ਸੀਗੇ। ਇਸ ਕਰਕੇ ਮੈਂ ਇਹ ਟਾਈਮ ਲਗਾ ਰਹੀ ਸੀ, ਮੇਰੀਆਂ ਤਾਂ ਬਸ ਦੋ-ਚਾਰ ਕੋਲਾ ਈ ਪੈਂਡਿੰਗ ਸੀਗੀਆਂ। ਕਿਉਂਕਿ ਮੈਨੂੰ ਇਹ ਸੀਵੀ ਸ਼ਾਇਦ ਪੂਰੀਆਂ ਹੋਗਿਆਂ ਮੇਰੀਆਂ ਕੋਲਾਂ।
ਅੱਛਾ ਜੀ ਫਿਰ ਤੁਹਾਡਾ ਕੱਲ ਲਿਸਟ ਦੇ ਵਿੱਚ ਸੀਗਾ ਨਾਮ ਜੀ?
ਜੀ ਹਾਂਜੀ, ਮੇਰਾ ਉਹਦੇ ਵਿੱਚ ਨਾਮ ਆਇਆ ਹੋਇਆ ਸੀਗਾ।
ਅੱਛਾ ਜੀ।
ਹਾਂਜੀ-ਹਾਂਜੀ, ਮੈਂ
ਤੁਹਾਡੀਆਂ ਕਿੰਨੀਆਂ ਕੋਲਜ ਰਹਿੰਦੀਆਂ ਨੇ, ਕਰਨ ਵਾਲੀਆਂ?
ਦੋ-ਤਿੰਨ ਰਹਿੰਦੀ ਆ ਸੀ, ਓਦਾਂ ਮੇਰੇ ਘਰ'ਚ ਹੋਰ ਕਰਦੇ ਨੇ ਨਾ, ਮੈਂ ਉਹਨਾਂ ਨਾਲ ਤੁਹਾਡੀ ਕਨੈਕਟਿੰਗ ਕਰਾ ਦੂੰਗੀ।
ਅੱਛਾ, ਹਾਂਜੀ, ਸਿਸਟਰ ਮੇਰੀਆਂ ਬਹੁਤ ਜ਼ਿਆਦਾ ਪਈਆਂ ਨੇ ਹੈਗੀਆਂ।
ਹਾਂਜੀ-ਹਾਂਜੀ।
ਕੋਈ ਗੱਲ ਨਹੀਂ, ਤੁਸੀਂ ਕਰਵਾ ਦਿਓ ਥੋਡੀ ਸਿਸਟਰ ਹੈਗੇ ਉਹ?
ਹਾਂਜੀ-ਹਾਂਜੀ, ਮੇਰੀ ਭਤੀਜੀ ਕੰਮ ਕਰਦੀ ਆ ਨਾ ਉਹ ਵੀ ਮੈਂ ਉਹਨੂੰ ਦੱਸਿਆ ਸੀਗਾ, ਹਾਂਜੀ-ਹਾਂਜੀ, ਫੇਰ ਦੇਖੋ ਉਹ ਵੀ ਕਰ ਲੈਂ ਤੇ ਆਹ ਮੈਂ ਵੀ ਕਰ ਲੇਂਦੀ ਆ।
ਹਾਂਜੀ ਵਧੀਆ ਗੱਲ ਆ ਜੀ, ਤੁਸੀਂ ਫਿਰ ਕਿੰਨੇ ਜਣਿਆਂ ਦੇ ਨਾਲ ਕੀਤੀ ਐ, ਇਹ ਕੌਲ?
ਮੈਂ ਤਾਂ ਦੇਖੋ ਖੁਦ ਅਸੀਂ ਦੋਨਾਂ ਨੇ ਕਰ ਲਈ ਸੀ ਪਹਿਲਾਂ, ਫਿਰ ਉਹਨਾਂ ਨੇ ਮੈਨੂੰ ਕਰ ਲਈ ਸੀ, ਫਿਰ ਮੇਰੀ ਭੂਆ ਮੋੜੀ ਕਰਦੀ ਇੱਕ ਉਹਦੇ ਨਾਲ ਹੋ ਗਈ ਸੀਗੀ
ਅੱਛਾ ਜੀ
ਫੇਿਰ ਇੱਕ ਸਾਡੇ ਗੁਆਂਢੀਆਂ ਦੀ ਕੁੜੀ ਨੂੰ ਮੈਂ ਦੱਸਿਆ ਸੀ, ਉਹਦੇ ਨਾਲ ਹੋ ਗਈ ਸੀ
ਅੱਛਾ ਜੀ
ਹਾਂਜੀ ਹਾਂਜੀ ਮੇਰੇ ਭਾਈ ਨੂੰ ਦੱਸਦਾ ਸੀਗਾ ਇਹ ਕੰਮ
ਅੱਛਾ ਜੀ
ਹਾਂਜੀ ਹਾਂਜੀ ਵੀ ਚਲੋ ਵਧੀਆ, ਤੁਹਾਡੀ ਮੈਂ ਕਰਾ ਦੂੰਗੀ ਕਨੈਕਟ
ਹਾਂਜੀ ਮੈਮ ਕਿਉਂਕਿ ਮੇਰੀਆਂ ਨਾ ਇੱਕ ਈ ਪਰਸਨ ਨਾਲ ਹੋਈਆਂ ਨੇ ਸੋਲਾਂ ਕੋਲਸ
ਇੱਕ ਨਾਲ ਕਿਵੇਂ ਹੋ ਗਈਆਂ ਤੁਹਾਡੀਆਂ ਸੋਲਾਂ
ਪਤਾ ਨੀ ਮੈਮ ਹੋ ਹੀ ਗਈਆਂ, ਮੈਂ ਛੇ ਇੱਕ ਦਿਨ ਕੀਤੀਆਂ ਸੀ ਛੇ ਇੱਕ ਦਿਨ ਕੀਤੀਆਂ ਸੀ
ਅੱਛਾ ਅੱਛਾ
ਹਾਂਜੀ ਐਵੇਂ ਹੋ ਗਿਆਂ ਸੀਗੀਆਂ
ਚਲੋ ਵਧੀਆ ਫੇਰ ਤਾਂ
ਹਾਂਜੀ ਜੇ ਹੁਣ ਚਲੋ ਐਵੇਂ ਵੀ ਅਲੱਗ ਅਲੱਗ ਹੋਣ ਨਾਲ ਹੋ ਜਾਣ, ਤਾਂ ਸਭ ਤੋਂ ਵਧੀਆ ਗੱਲ ਹੈਗੀ
ਹਾਂਜੀ ਹਾਂਜੀ ਓਥੇ ਫਿਰ ਅਲੱਗ ਅਲੱਗ ਟੋਪਿਕ ਇਕੱਠੇ ਹੋ ਜਾਣਗੇ ਨਾ, ਉਹਨਾਂ ਬਿਲਕੁਲ ਜਿਵੇਂ ਗੱਲ ਹੁਣ ਆਪਾਂ ਕਰਦੇ ਆਂ, ਜਿਵੇਂ ਹੁਣ ਆਪਾਂ ਆਵਾਜਾਈ ਬਾਰੇ ਗੱਲ ਕਰੀਏ ਵੀ ਅੱਜ ਅੱਜ ਕੱਲ੍ਹ ਦੇਖੋ ਪੋਲਿਊਸ਼ਨ ਕਿੰਨਾ ਵੱਧ ਰਿਹਾ, ਟ੍ਰੈਫਿਕ ਕਰਕੇ ਹਾਂਜੀ ਕਿਉਂਕਿ ਆਵਾਜਾਈ ਦੇ ਸਾਧਨ ਦੇਖੋ ਜ਼ਿਆਦਾ ਹੋ ਗਏ, ਪਹਿਲਾਂ ਕੀ ਸੀ ਲੋਕ ਤੁਰ ਕੇ ਵੀ ਚਲੇ ਜਾਂਦੇ ਸੀ ਪਿੰਡ ਦੀਆਂ ਦੁਕਾਨਾਂ ਤੇ
ਹਾਂਜੀ ਮੈਡਮ ਅੱਜ ਕੱਲ੍ਹ ਤਾਂ ਹਰ ਇੱਕ ਬੱਚਾ ਬਾਈਕ ਲਾ ਲਉ
ਹਾਂਜੀ ਹੁਣ ਅੱਜ ਕੱਲ੍ਹ ਤੇ ਕਿਸੇ ਦਾ ਘਰ ਜੇ ਥੋੜੀ ਜਿਹੀ ਦੂਰ ਵੀ ਆ, ਤਾਂ ਵੀ ਅਗਲਾ ਬਾਈਕ ਤੇ ਜਾਂਦਾ ਦੇਖੋ ਯ ਸਕੂਟਰੀ ਤੇ ਜਾਂਦਾ ਦੇਖੋ
ਹਾਂਜੀ ਹਾਂ ਜਿਹਦੇ ਨਾਲ ਪੋਲਿਊਸ਼ਨ ਹੋਰ ਵੀ ਵੱਧ ਰਿਹਾ ਹੈਗਾ ਜੀ
ਹਾਂਜੀ ਹੁਣ ਜੇ ਮੇਰੇ ਘਰ ਦੀ ਉਹ ਗੱਲ ਕਰੀਏ, ਹੁਣ ਸਿਰਫ਼ ਮੇਰੇ ਡੈਡੀ ਹੁਣੇ ਹੀ ਚਲਾਉਂਦੇ ਨੇ ਸਾਈਕਲ ਤਾਂ ਬਾ ਕਿ ਜਿਵੇਂ ਸਾਡੇ ਅੱਗੇ ਮੇਰੇ ਭਾਈ ਹੋਏ ਨੇ ਸਾਰੇ, ਸਾਰੇ ਬਾਈਕ ਚਲਾਉਂਦੇ ਨੇ ਲਗਾ ਲੋ ਜਾਂ ਗੱਡੀ, ਉਹ ਤਾਂ ਦੇਖੋ ਸਾਇਕਲ ਤੇ ਕਿਤੇ ਜਾਂਦੇ ਹੀ ਨਹੀਂ ਹੈਗੇ
ਹਾਂਜੀ ਹਾਂਜੀ
ਇਹ ਚੀਜ਼ ਹੋ ਜਾਂਦੀ ਆ
ਕਿਉਂਕਿ ਹੁਣ ਵੀਹਕਲ ਵਧਣ ਦੇ ਨਾਲ ਨਾਲ ਨਾ ਪ੍ਰਦੂਸ਼ਣ ਦਾ ਆਪ ਹੀ ਇਨ ਇਨਕਰੀਜ਼ ਹੋ ਰਿਹਾ ਹੈਗਾ, ਪਹਿਲਾਂ ਨਾਲੋਂ ਬਹੁਤ
ਕੁਛ ਹੁਣ ਲੋਕ ਦਰਖਤ ਨਹੀਂ ਲਗਾਉਂਦੇ ਦੇਖੋ, ਉਸ ਪਹਿਲਾਂ ਕੀ ਸੀ ਚਲੋ ਪਹਿਲਾਂ ਕੀ ਸੀ ਚਲੋ ਜੀ ਆਵਾਜਾਈ ਵੀ, ਪਰ ਇੰਨੀ ਜ਼ਿਆਦਾ ਆਵਾਜਾਈ ਨਹੀਂ ਸੀਗੀ ਕਿਉਂਕਿ ਪਹਿਲਾਂ ਇੰਨੇ ਸਾਧਨ ਹੀ ਨਹੀਂ ਸੀ ਨਾ, ਲੋਕਾਂ ਕੋਲ ਦੇਖੋ ਇੰਨਾ ਪੈਸਾ ਨਹੀਂ ਸੀਗਾ ਹੁਣ ਕੀ ਆ ਲੋਕਾਂ ਨੂੰ ਇਹ ਹੁੰਦਾ, ਵੀ ਚਲੋ ਸੌ ਦੋ ਸੌ ਦਾ ਤੇਲ ਹੀ ਲੱਗਣਾ
ਲੱਗਣਾ ਹੈਗਾ, ਹੁਣ ਕਿਉਂਕਿ ਇਹ ਸਾਰੀ ਚੀਜ਼ ਨੋਰਮਲ ਲੱਗਦੀ ਹੈਗੀ ਆਪਾਂ ਨੂੰ
ਹਾਂਜੀ ਹਾਂਜੀ ਆਹ ਚੀਜ਼ ਹੋ ਗਈ ਹੁਣ, ਦੇਖੋ ਲੋਕ ਫੇਰ ਦੇਖੋ ਟਰੈਫਿਕ ਰੂਲਾਂ ਦਾ ਵੀ ਵਰਤੋਂ ਨੀ ਕਰਦੇ ਹੈਗੇ ਦੇ
ਨਹੀਂ ਮੈਡਮ ਇਸੇ ਕਰਕੇ ਤਾਂ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ
ਹਾਂਜੀ ਹਾਂਜੀ ਦੇਖੋ ਐਕਸੀਡੈਂਟ ਕਿਉਂ ਵੱਧ ਰਹੇ ਨੇ, ਤਾਂ ਹੀ ਵੱਧ ਰਹੇ ਨੇ
ਹਾਂ ਕਿਉਂਕਿ ਉਹ ਕੋਈ ਵੀ ਰੂਲ ਫੋਲੋ ਨੀ ਕਰ ਰਹੇ ਨਾ
ਹਾਂਜੀ ਹਾਂਜੀ ਕੁਛ ਸ਼ਹਿਰਾਂ ਚ ਤਾਂ ਕੀ ਆ ਦੇਖੋ ਜਦੋਂ ਈ ਅਗਰ ਟ੍ਰੈਫਿਕ ਰੂਲਸ ਦੀ ਵਰਤੋਂ ਨਾ ਕਰਨ ਉਦੋਂ ਈ ਦੇਖੋ ਚੈੱਕਅਪ ਬਿੱਲ ਕੱਟ ਕੇ ਜੁਰਮਾਨਾ ਘਰੇ ਆ ਜਾਂਦਾ ਫੋਨ ਤੇ
ਹਾਂਜੀ ਹਾਂ ਹੁਣ ਇਹ ਓਨਲਾਈਨ ਸਿਸਟਮ ਹੋ ਗਿਆ ਫਾਈਨ ਵਾਲਾ ਤਾ ਜੀ
ਦੇਖੋ ਜੇ ਅਗਰ ਇਹ ਸਾਰੇ ਸ਼ਹਿਰਾਂ ਚ ਲਾਗੂ ਹੋ ਜੇ ਦੇਖੋ ਕਿੰਨੇ ਐਕਸੀਡੈਂਟ
ਬਹੁਤ ਜ਼ਿਆਦਾ ਜੀ ਹਾਂਜੀ
ਵੇਖੋ ਫੇਰ ਲੋਕ ਆਰਾਮ ਨਾਲ ਚਲਾਉਣਗੇ ਆਪਣੀਆਂ ਵਹੀਕਲ ਨੂੰ ਹੁਣ ਕੀ ਹੁਣ ਤਾਂ ਜਿਵੇਂ ਕਿਸੇ ਨੇ ਬਾਈਕ ਤੇ ਜਾਣਾ ਜੋਬ ਤੇ
ਹਾਂਜੀ ਤਾਂ ਉਹ ਬਹੁਤ ਸਪੀਡ ਤੇ ਉਹ ਯੂਜ ਕਰਦੇ ਨੇ ਗੇ ਉਨੂੰ
ਕਈ ਵਾਰੀ ਦੇਖੋ ਲੇਟ ਵੀ ਹੋ ਜਾਂਦੇ ਨੇ ਕਿਉਂਕਿ ਪੂਰੇ ਪੂਰੇ ਟਾਈਮ ਤੇ ਚਲਦੇ ਨੇ ਫੇਰ ਉਨਾਂ ਨੂੰ ਇਹ ਹੁੰਦਾ ਵੀ ਜੇ ਟਰਾਇਫਿਕ ਆ ਇੰਨੀ ਤੇਜ਼ ਜਾਂਦੇ ਨੇ ਉਹ ਕਿਸੇ ਨਾ ਕਿਸੇ ਵਿੱਚ ਵੱਜਦੇ ਨੇ ਉਹ
ਹਾਂਜੀ ਹਾਂ ਕਿਉਂਕਿ ਟਾਈਮ ਲਿਮਿਟ ਹੁੰਦੀ ਆ ਨਾ ਇੱਕ ਰ
ਹਾਂਜੀ ਹਾਂਜੀ ਉਹੀ ਕਿਉਂਕਿ ਉਨਾਂ ਨੂੰ ਇਹ ਹੁੰਦਾ ਵੀ ਚਲੋ ਆਪਣਾ ਸਾਧਨਾ ਵੀ ਇਸ ਕਰਕੇ ਕੇ ਇਸ ਕਰਕੇ ਹੋ ਜਾਂਦਾ ਉਨਾਂ ਨੂੰ
ਦੂਜਾ ਫੇਰ ਹੁਣ ਇਹ ਵੀ ਐ ਕਿ ਆਪਣੀ ਵੀ ਜਿੰਮੇਵਾਰੀ ਐ ਕਿ ਆਪਾਂ ਵੱਧ ਤੋਂ ਵੱਧ ਦਰਖਤ ਲਵਾਈਏ ਹਨਾ
ਹਾਂਜੀ ਹਾਂਜੀ ਹਾਂਜੀ ਦਰਖਤ ਦੇਖੋ ਸਭ ਤੋਂ ਜ਼ਰੂਰੀ ਨੇ ਅੱਜ ਦੇ ਟਾਈਮ ਚ
ਦਿੱਤਾ ਜਾ ਸਕਦਾ ਗਾ
ਹਾਂਜੀ ਹਾਂਜੀ ਪੋਲਿਊਸ਼ਨ ਦੇਖੋ ਤਾਂ ਹੀ ਘਟੂਗਾ ਅੱਜ ਕੱਲ੍ਹ ਵੱਧ ਕਿਉਂ ਰਿਹਾ ਕਿਉਂਕਿ ਦੇਖੋ
ਦਰਖਤ ਕੱਟ ਰਹੇ ਨੇਗੇ ਲੋਕ ਸਾਰੇ
ਹਾਂਜੀ ਹਾਂਜੀ ਦਰਖਤ ਕੱਟਣ ਕਰਕੇ ਲਗਾਦਾ ਦੇਖੋ ਕੋਈ ਨੀ ਹੈਗਾ ਅੱਜ ਕੱਲ ਵਹੀਕਅਲ ਦੇਖੋ ਜ਼ਿਆਦਾ ਹੋ ਗਏ ਹਾਂਜੀ
ਈ ਸੀਗੀ ਇੱਕ ਕਿ ਅਰਾਬਲੀ ਪਰਬਤ ਸਾਈਡ ਬਹੁਤ ਜ਼ਿਆਦਾ ਜਿਹੜੇ ਜੰਗਲ ਸੀ ਉਹ ਕੱਟੇ ਜਾ ਰਹੇ ਸੀਗੇ
ਹਾਂਜੀ ਹਾਂਜੀ
ਜਿਦੇ ਨਾਲ ਕਿ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਇਕ ਬਹੁਤ ਜ਼ਿਆਦਾ ਜਾਨਵਰਾਂ ਦੀ ਡੈਥ ਹੋ ਗੀ ਸੀਗੀ ਹਾਂਜੀ ਵੀ ਉਦੇ ਨਾਲ ਨਾਲ ਆਪਣੇ ਵੀ ਜਿਹੜਾ ਟੈਂਪਰੇਚਰ ਹੈਗਾ ਉਦੇ ਵਿੱਚ ਵੀ
ਹਾਂ ਹੁਣ ਦੇਖੋ ਸਾਰੇ ਅਗਰ ਘਰਾਂ ਦੇ ਵਿੱਚ ਸਭ ਕੋਲ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਜਾਂ ਸਕੂਟਰੀਆਂ ਹੁੰਦੀਆਂ ਨੀ ਦੇਖੋ ਉਹੀ ਆ ਕਿ ਦੇੋ ਖੋ ਹੁਣ ਸਾਰੇ ਹੀ ਆਪਣੇ ਆਪਣੇ ਕੰਮ ਤੇ ਜਾਂਦੇ ਨੇ ਫੇਰ ਦੇਖੋ ਲੱਗ ਲੱਗ ਫੇਰ ਤੁਸੀਂ ਆਪ ਈ ਸਾਬ ਲਗਾ ਲਓ ਅਗਰ ਇੱਕ ਘਰ ਚ ਤਿੰਨ ਤਿੰਨ ਨੇ ਲਗਾ ਲੋ ਹੁਣ ਪਿੰਡ ਚ ਲਗਾ ਲੋ ਕਿੰਨੇ ਘਰ ਹੋਣੇ ਕਿੰਨਾ ਪ੍ਰਦੂਸ਼ਣ ਹੋਏਗਾ ਕੁਛ ਦੇਖੋ ਰਿੰਦੇ ਹੁਣ ਤੇ ਏ ਸੀ ਲੱਗ ਚੁੱਕੇ
ਹਾਂਜੀ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਐਸ਼ੋਰਾਮ ਹੈ ਜਿਹੜਾ ਆਪਣਾ ਬਾਧ
ਹਾਂਜੀ ਹਾਂਜੀ
ਜਿਹੜਾ ਕਿ ਆਪਣੇ ਲਈ ਇੱਕ ਨੁਕਸਾਨਦੇਹ ਐਗਾ
ਹਾਂਜੀ ਇਹਨਾਂ ਦਾ ਸਾਹਮਣਾ ਦੇਖੋ ਆਪਾਂ ਨੂੰ ਹੀ ਕਰਨਾ
ਹਾਂਜੀ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਆਪਣੇ ਲਈ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਬਹੁਤ ਜ਼ਿਆਦਾ
ਹਾਂਜੀ-ਹਾਂਜੀ, ਕਿਉਂਕਿ ਦੇਖੋ ਹੁਣ ਹੀ ਦੇਖੋ ਕਿੰਨੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਆ, ਇਹ ਸਾਰਾ ਕੁਛ ਕਿਉਂ ਹੋ ਰਿਹਾ ਸਿਰਫ ਫਿਰੇ ਏਸੀ ਕਾਰਨ ਜੋਗ ਪੋਲੂਸ਼ਨ ਹੋ ਗਏ। ਹੁਣ, ਲਗਾਲੋ ਅਗਰ ਆਪਾਂ ਏਸੀ ਉਹ ਲਗਾਈਏ ਇੱਕ ਤਰ੍ਹਾਂ ਦਾ ਪੋਲਿਊਸ਼ਨ ਹੀ ਸਮਝੀਏ ਗਰਮ ਹਵਾ ਦੇਖੋ ਕੱਢ ਦਾ। ਜਦੋਂ ਉਪਰ ਆਪਾਂ ਲਗਾਇਆ ਹੁੰਦਾ ਹੈਨਾ, ਵੀ ਚਲੋ ਰੂਮ 'ਚ ਠੰਡਕ ਜਾਂ, ਆਪਣੇ' ਚ ਵੀ ਪਾਣੀ ਖਤਮ ਹੀ ਹੁੰਦਾ ਦੇਖੋ,
ਹਾਂਜੀ ਹਾਂ, ਮੈਂ ਏਦੇ ਬਾਰੇ ਸੁਣਿਆ ਹੈਗਾ ਬੋਤ ਜਾਦਾ ਕੈਂਦੇ ਵੀ ਜੇੜਾ ਏਸੀ ਹੈਗਾ ਓ ਅੰਦਰ ਤਾਂ ਰੂਮ ਦਾ ਟੈਂਪਰੇਚਰ ਸਹੀ ਕਰ ਦੇਂਦਾ ਪਰ, ਜੇੜਾ ਬਾਹਰ ਹੈਗਾ ਓ
ਹਾਂਜੀ-ਹਾਂਜੀ, ਹੁਣ ਦੇ ਖੋ ਆਪਾਂ ਜੇ ਖੜ ਕੇ ਦੇਖਿਓ ਉੱਪਰ ਜੋ ਆਪਾਂ ਨੇ ਬਕਸਾ ਲਗਾਇਆ ਹੁੰਦਾ ਓਦੇ ਕੋਲ ਖੜੇ ਕਿੰਨੀ ਗਰਮ ਹਵਾ ਆਂਦੀ। ਓਦੇ ਕੋਲ ਦੇਖੋ, ਉਸ ਕਰਕੇ ਆਲੇ-ਦੁਆਲੇ ਵੀ ਕਿੰਨੀ ਗਰਮੈਸ਼ ਹੋ ਜਾਂਦੀ ਇਹ ਨੀ ਕੀ ਲਗਾ ਲੋ ਓਸੀ ਜਗ੍ਹਾ ਓ ਦੇਖੋ ਅੱਜ-ਕੱਲ੍ਹ ਦੇ ਦੇਖੋ, ਹੁਣ ਸਾਰੇ ਘਰਾਂ ਦੇ ਲਗਾ ਲਓ ਤਿੰਨ-ਤਿੰਨ, ਦੋ-ਦੋ ਏਸੀ ਸਭ ਦੇ ਹਰ ਇੱਕ ਰੂਮ' ਚ ਹੁੰਦੇ ਨੇ ਠੀਕ, ਹਾਂਜੀ-ਹਾਂਜੀ, ਇਸ ਕਰਕੇ
ਕਿਉਂਕਿ ਏਸ ਨਾਲ ਬਹੋਤ ਜਾਦਾ ਏਅਰ ਪੋਲਿਊਸ਼ਨ ਹੁੰਦਾ ਹੈਗਾ।
ਪੋਲਿਊਸ਼ਨ ਲਗਾ ਲੋ, ਹੋਰ ਵੀ ਲਗਾਲੋ ਆਵਾਜਾਈ ਕਰਕੇ ਆਪਾਂ ਨੇ ਦੇਖੋ ਹੋਰ ਪ੍ਰਦੂਸ਼ਣ ਹੋ ਗਿਆ ਹੁਣ, ਸਾਰਾ ਦਿਨ ਹੋਰਨ ਵੱਜੀ ਜਾਂਦੇ ਨੇ। ਸ਼ੋਰ ਪ੍ਰਦੂਸ਼ਣ ਹੋ ਜਾਂਦਾ ਦੇਖੋ।
ਹਾਂਜੀ, ਹਾਂ ਕਿਉਂਕਿ ਸਾਰੇ ਆਪ ਆਪਣੇ ਲਈ ਬਹੋਤ ਜਾਦਾ ਨੁਕਸਾਨ ਕਰ ਰਹੇ ਨੇਗੇ। ਏਦੇ ਨਾਲ-ਨਾਲ ਮਨੁੱਖ ਨੂੰ ਵੀ ਬਹੋਤ ਜਾਦਾ ਬਿਮਾਰੀਆਂ ਲੱਗ
ਦੇਖੋ, ਮਨੁੱਖ ਕੁਦਰਤ ਨਾਲ ਛੇੜਛਾੜ ਕਰਦਾ ਰੈਂਦਾ ਹੁਣ ਦੇਖੋ, ਕਿੰਨੀ ਗਰਮੀ ਪੈਣ ਲੱਗੇਗੀ ਦੇਖ। ਖੋ ਪੈਲਾਂ ਏਨੀਆਂ ਨਹੀਂ ਪੈਂਦੀਆਂ ਸੀ। ਪੈਲਾਂ ਪੱਖੇ ਨਹੀਂ ਹੁੰਦੇ ਸੀਗੇ।
ਟੀ ਦੇ ਨੀਅਰ ਹੁੰਦਾ ਹੈਗਾ।
ਹਾਂਜੀ-ਹਾਂਜੀ, ਪੈਲਾਂ ਦੇਖੋ ਏਹੀ ਸੀ ਵੀ ਲੋਕ ਪੱਖਿਆਂ ਦੇ ਨੀਚੇ ਪੈਲਾਂ ਤਾਂ ਦਰਖਤ ਲੱਗੇ ਹੁੰਦੇ ਸੀ। ਕੱਚੇ ਘਰਾਂ ਚ ਦੇਖੋ, ਓਦੀ ਛਾਹ ਨੀਚੇ ਪੈਂਦੇ ਸੀਗੇ ਲੋਕ।
ਹਾਂਜੀ ਹਾਂ, ਹੁਣ ਤਾਂ ਕੋਈ ਥੋੜਾ ਜਾ ਟਾਈਮ ਨੀ ਬਾਹਰ ਧੁੱਪ ਦੇ ਵਿੱਚ ਖੜ ਸਕਦਾ ਹੈਗਾ।
ਹਾਂਜੀ-ਹਾਂਜੀ, ਹੁਣ ਤਾਂ ਦੇਖੋ ਵੀ ਕਿੰਨਾ ਫਰਕ ਹੁਣ ਤਾਂ ਦੇਖੋ ਕਿਸੇ ਘਰ ਚ ਦਰਖਤ ਵੀ ਨੀਂ ਦੇਖਣ ਨੂੰ ਮਿਲਦਾ। ਕਿਉਂਕਿ ਦੇਖੋ, ਆਪਾਂ ਲੇਡੀਜ਼ ਨੂੰ ਕੀ ਹੁੰ ਦਾ ਵੀ ਦੇਖੋ ਜੇ ਹਵਾ ਚੱਲੀ ਤਾਂ, ਪੱਤੇ ਝੜ ਜਾਣੇ। ਦੁਵਾਰੇ ਝਾੜੂ ਲਗਾਉਣਾ ਪਊਗਾ ਆਪਾਂ ਨੂੰ ਹਾਂ, ਏਸ ਕਰਕੇ।
ਹੈਗੀਏ ਕਿਉਂਕਿ ਆਪਾਂ ਆਪਣੀ ਆਰਾਮਦਾਇਕ ਜ਼ਿੰਦਗੀ ਜਿਉ ਰੀ ਆਂਗੇ ਨਾ।
ਹਾਂਜੀ-ਹਾਂਜੀ, ਇਸ ਕਰਕੇ
ਪਰ, ਏ ਆਉਣ ਵਾਲੇ ਸਮੇਂ ਦੇ ਵਿੱਚ ਚ ਬਹੋਤ ਜਾਦਾ ਮੁਸ਼ਕਿਲਾਂ ਪੈਦਾ ਕਰੂਗਾ, ਆਪਣੇ ਲਈ।
ਹਾਂਜੀ-ਹਾਂਜੀ, ਦੇਖੋ ਆਉਣ ਵਾਲੇ ਸਮੇਂ ਚ ਆਪਾਂ ਨੂੰ ਹੁਣ ਹੀ ਦੇਖਲੋ ਕਿੰਨੀਆਂ ਮੁਸ਼ਕਿਲਾਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰੇਯਾ ਆਪਾਂ ਨੂੰ, ਹਾਂਜੀ-ਹਾਂਜੀ। ਇਸ ਕਰਕੇ ਵੀ ਦੇਖੋ
ਤਰ੍ਹਾਂ ਦੀਆਂ ਜੇੜੀਆਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਆ ਰਹੀਆਂ ਨੇਗੇ ਵਾਇਰਸ ਵਗੈਰਾ ਆਉਂਦੇ ਨੇਗੇ।
ਹਾਂਜੀ-ਹਾਂਜੀ ਦੇਖੋ, ਓਹੀ ਆ ਵੀ ਜੇੜੇ ਹੁਣ ਕੈ ਦਿੰਦੇ ਆ ਕਈ ਲੋਕ ਕੰਨਾ ਤੋਂ ਨੀ ਸੁਣਦਾ ਸਾਨੂੰ ਏਹੀ ਪ੍ਰੋਬਲਮ ਤਾਂ ਏਨਾਂ ਕਰਕੇ ਹੁੰਦੀ ਹੁਣ, ਕਈਆਂ ਨੂੰ ਸਾਹ ਦੀ ਪ੍ਰੋਬਲਮ ਆ ਦੇਖੋ ਕਿੰਨੀ
ਬਹੋਤ ਜਾਦਾ, ਮੈਮ ਏ ਤਾਂ
ਕਿਉਂ ਹੁੰਦੀ ਆਕਸੀਜਨ ਕਰਕੇ ਲਗਾ ਲੋ, ਦਰੱਖਤ ਦੇਖੋ ਬਾਹਰ
ਹਾਂਜੀ, ਹੁਣ ਹਾਰਟ ਅਟੈਕ ਲਾ ਲਓ ਵੀ ਨੋਰਮਲ ਐ ਗਾਏ, ਹਰ ਇੱਕ ਇਨਸਾਨ ਲਈ।
ਹਾਂਜੀ-ਹਾਂਜੀ।
ਜਿਹਦੇ ਬਾਰੇ ਆਪਾਂ ਨੂੰ ਪਤਾ ਵੀ ਨੀ ਲੱਗਦਾ ਇੱਕ ਸਾਈਲੈਂਟ ਹੈਗੀ।
ਹਾਂਜੀ-ਹਾਂਜੀ ਇਸ ਕਰਕੇ ਦੇਖੋ ਵੀ ਇਹ ਆ ਵੀ ਘੱਟ ਤੋਂ ਘੱਟ ਵਹੀਕਲ ਵਰਤਣਾ ਚਾਹੀਦਾ।
ਹਾਂਜੀ-ਹਾਂਜੀ।
ਕਿਉਂਕਿ ਨਈ ਆਉਣ ਵਾਲੇ ਸਮੇਂ ਚ ਇਹਦਾ ਨਤੀਜਾ ਬੋਹਤ ਬੁਰਾ ਹੋਊਗਾ। ਅਗਰ ਆਪਾਂ ਹੁਣ ਹੀ ਪੰਜ-ਚਾਰ ਸਾਲ ਸ ਹੁਣ ਹੀ ਦੇਖਲੋ ਕਿੰਨਾ ਮਾੜਾ ਨਤੀਜਾ ਹੋ ਰਿਆ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਇਸ ਕਰਕੇ ਚਲੋ ਠੀਕ ਹੈ ਮੈਮ ਧੰਨਵਾਦ। ਓਕੇ-ਓਕੇ।